ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਹੈ ਜੀ ਠੀਕ ਹੋ?
ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ ਮਹਾਰਾਜ ਜੀ ਠੀਕ ਹੋ?
ਵਧੀਆ ਠੀਕ-ਠਾਕ। ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ ਹੋਰ ਅੱਜ ਕਿਵੇਂ ਯਾਦ ਕਰ ਲਿਆ ਅੱਜ ਭਾਈ ਸਾਹਿਬ ਦਾ ਫੋਨ ਆਇਆ ਕੀ ਗੱਲ ਠੀਕ ਠਾਕ ਹੈ ਨਾ ਸਭ ਘਰ ਬਾਹਰ ਸਭ ਵਧੀਆ?
ਹੈਲੋ।
ਮੈਂ ਕਿਹਾ ਸਭ ਘਰ ਬਾਹਰ ਸਭ ਵਧੀਆ ਜੀ ਹੈਲੋ।
ਹੈਲੋ।
ਹਾਂਜੀ ਮੈਂ ਕਿਹਾ ਘਰ ਸਭ ਠੀਕ ਠਾਕ ਹੈ ਜੀ?
ਹੈਲੋ।
ਅਵਾਜ ਨਹੀਂ ਆ ਰਹੀ? ਹੈਲੋ ਆਵਾਜ਼ ਨਹੀਂ ਆ ਰਹੀ ਜੀ। ਹੈਲੋ? ਆਵਾਜ਼ ਆ ਰਹੀ।
ਹੈਲੋ।
ਹਾਂਜੀ ਆਵਾਜ਼ ਨਹੀਂ ਆ ਰਹੀ ਮੈਂ ਕਿਹਾ ਮੇਰੀ?
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਆਵਾਜ਼ ਆ ਰਹੀ ਨਹੀਂ ਰਹੀ ਮਹਾਰਾਜ।
ਹੁਣ ਆਹੀ ਜੇ ਪਹਿਲਾਂ ਨਾ ਆਵਾਜ਼ ਕੱਟ ਗਈ ਥੋੜ੍ਹੀ ਸਰਵਰ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਸਿਗਨਲ ਬਹੁਤ ਵੀਕ ਚੱਲ ਰਿਹਾ।
ਇਹ ਹੋ ਰਿਹਾ ਨਾ। ਸਿਗਨਲ ਥੋੜਾ ਮੌਸਮ ਮਸਮ ਹੀ ਇੰਝ ਹੀ ਹੋਇਆ ਨਾ ਜੀ। ਮੌਸਮ ਵਧੀਆ ਹੋਇਆ ਵ ਅੱਜ ਕੱਲ੍ਹ ਬਾਰਿਸ਼ਾਂ ਵਾਲਾ ਤੁਹਾਡੇ ਆਲੇ ਪਾਸੇ ਠੀਕ ਠਾਕ ਹੈ ਮੌਸਮ।
ਹਾਂ ਹਾਂ ਠੀਕ-ਠਾਕ।
ਸਾਡੇ ਤੇ ਬਾਰਸ਼ ਆ ਰਈ ਏ, ਏ ਸੀ ਬੰਦ ਹੋ ਗਏ ਨੇ, ਪੱਖੇ ਵੀ ਹਲਕੇ ਹੋ ਗਏ ਨੇ। ਠੰਡਕ ਹੋ ਗਈ ਏ ਥੋੜ੍ਹੀ-ਥੋੜ੍ਹੀ, ਥੋੜਾ ਰੱਬ ਨੇ ਸਾਡੇ ਤੇ ਤ ਕੀਤਾ ਹੈਗਾ।
ਹਹ।
ਹੋਰ?
ਔਏ ਮਾਲਕ ਪਿੱਛੇ ਬੜੀ। ਗਰਮੀ ਪਾਈ ਇਸ ਚ‌
ਹਾਂਜੀ ਬੜੀ ਗਰਮੀ, ਤੁਆਡੀ ਆਵਾਜ਼ ਘੱਟਦੀ ਪਈ ਏ, ਥੋੜ੍ਹਾ ਸਿਗਨਲ ਇਸ਼ੂ ਹੋਣਾ, ਤੇ ਥੋੜ੍ਹਾ ਬਾਹਰ ਆਓ ਤੁਸੀਂ।
ਮੈਂ ਨਾ ਉਥੇ ਹੀ ਹੈਗਾ, ਬ ਬਾਹਰ ਕੋਲ, ਬਾਹਰ ਹੀ ਖੜਾ ਮੈ ਨਾ। ਥੋੜਾ ਜਆ ਦ ਆਪਣਾ ਹਾਂ, ਕਮਰੇ ਅੰਦਰ ਤੇ ਬਿਲਕੁਲ ਸਿਗਨਲ ਵੀਕ ਹੈਗੇ ਨੇ।
ਹੂੰ ਸਿਗਨਲ ਇਸ਼ੂ ਐ ਜਿਆਦਾ।
ਹਾਂ ਹੋ। ਬ, ਸਭ ਕਿਰਪਾ ਜੀ ਕਿਰਪਾ, ਤੁਸੀਂ ਸੁਣਾਓ? ਤੁਹਾਡੇ ਦਰਸ਼ਨ ਕੀਤੇ ਸੀ ਗੁਰਦੁਆਰਾ, ਏਥੇ ਜੋ ਸਾਡੇ ਵੱਡੇ, ਮਹਰਾ ਆ ਉੱਥੇ, ਤੁਸੀ, ਅਹ ਸਿੰਘ ਸਭਾ ਗੁਰਦੁਆਰੇ ਆਏ ਸੀ ਤੁਸੀਂ?
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਆਏ ਤੇ ਸੀ ਜੀ, ਗਏ ਸੀ ਜੀ। ਅੱਛਾ, ਹਾਂ ਪ੍ਰੋਗਰਾਮ ਹੁੰਦਾ ਏ ਨਾ, ਗੁਰੂ ਸਾਹਬ ਦਾ ਉੱਥੇ ਦਿਨ ਦਿਆੜਾ। ਮਨਾਣਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਿਆੜਾ ਮਨਾਉਦੇ ਨੇ। ਗੁਰੂ ਸਾਹਿਬ ਜੀ ਦਾ, ਫਟਮ ਪੀਰ ਬੈਠਾ ਗੁਰ ਭਾਰੀ। ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ, ਬਹੁਤ ਆਨੰਦ ਆਇਆ ਉਥੇ। ਗੁਰੂ ਸਾਹਬ ਦਾ, ਇੱਕੋ ਗੁਰੂ, ਗੁਰੂ ਸਾਹਬ ਦਾ ਜੇਹੜਾ ਅਹ ਉਹਨਾ ਨੇ, ਹਾਂਜੀ-ਹਾਂਜੀ ਉਹਨਾ ਦੇ ਇਤਿਹਾਸ ਸੁਣਾ ਰਹੇ ਸਨ ਜੀ, ਬਹੁਤ ਵਧੀਆ ਲਗਿਆ ਉਹ ਸੁਣ ਕੇ, ਬਹੋਤ ਅਛਾ ਮਤਲਬ ਉਹਨਾਂ ਨੇ ਪੂਰਾ ਐਨ ਬੜੇ ਤਰੀਕੇ ਨਾਲ ਆਏ ਦੇ ਸਨ ਕੀਰਤਨੀਏ, ਬੜਾ ਅਛਾ ਕਰਦੇ ਸਨ। ਪਰ ਉਹਨਾ ਨੇ ਵਿਚ ਕਥਾ ਵੀ ਸੁਣਾਈ, ਬੜਾ ਆਨੰਦ ਆਇਆ ਜੀ। ਬਹੋਤ ਵਧੀਆ ਤਰੀਕੇ ਨਾਲ ਦੱਸਿਆ ਉਹਨਾਂ ਨੇ, ਵੀ ਕਿਵੇਂ ਪ੍ਰਕਾਸ਼ ਹੋਇਆ ਗੁਰੂ ਸਾਹਿਬ ਦਾ? ਹਾਂ, ਬਈ ਜਿਵੇਂ ਗੁਰੂ ਸਾਹਬ ਦਾ ਹੈ, ਹਾਂ ਜਿਵੇਂ ਗੁਰੂ ਸਾਹਿਬ ਨੂੰ ਅ-ਅ ਮਤਲਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਜਦੋ ਆਪਣਾ ਬਚ ਬਚਾ ਨੀ ਨਾ ਹੁੰਦਾ ਸੀ, ਤੇ ਉਸ ਟਾਈਮ ਫੇਰ ਮਾਤਾ ਗੰਗਾ ਜੀ ਨੇ ਕਹਿੰਦੇ ਨੇ, ਬਈ ਗੁਰੂ ਸਾਹਿਬ ਅਗੇ ਕਿਆ ਵਈ, ਏਸ ਤਰ੍ਹਾਂ ਏਸ ਤਰ੍ਹਾਂ, ਬਈ ਹੁੰਦਾ ਨੀ ਤੇ ਤੇ ਉਹ ਫੇਰ ਉਹਨਾਂ ਨੇ ਕਿਆ ਬਈ ਤੁਸੀਂ ਉਹਨਾਂ ਕੋਲ ਜਾਓ, ਬਾਬਾ ਬੁੱਢਾ ਜੀ ਕੋਲ। ਤੇ ਉਹਨਾਂ ਨੇ ਸੁਣਾਈ ਗੱਲ ਸਾਰੀ, ਮੈ ਸੁਣ ਬਹੁਤ ਅਛਾ ਲਗਿਆ। ਹਾਂ, ਫੇਰ ਉਹਨਾਂ ਕੋਲ ਗਏ ਤੇ ਫਿਰ ਉਹਨਾਂ ਨੇ, ਉਹਨਾਂ ਨੇ ਕਿਆ ਬਈ, ਬਈ ਉਹ ਗਏ ਰੱਥਾਂ ਤੇ। ਤੇ ਰੱਥਾਂ ਤੇ ਗਏ ਤੇ, ਹਾਂ ਉਹ ਫੇਰ ਜਦੋਂ ਉੱਥੇ ਗੁਰੂ ਸਾਹਬ, ਉਹ ਆਪਣਾ ਬਾਬਾ ਬੁੱਢਾ ਜੀ, ਖੇਤੀ ਕਰ ਰਹੇ ਸਨ। ਤੇ ਉਹ ਫੇਰ ਉੱਥੇ ਜਦੋਂ ਗਏ, ਤੇ ਬਾਬਾ ਜੀ ਨੇ ਵੇਖਿਆ ਬਈ ਏਹ ਕੀ ਹੋਇਆ? ਵੀ ਗੁਰੂਆਂ ਨੂੰ ਭਾਜੜਾਂ ਪੈ ਗਈਆਂ, ਜਦੋਂ ਗਏ ਉਹਨਾਂ ਨੂੰ ਮਿਲਣ, ਉਹਨਾਂ ਨੇ ਕਿਆ ਫਿਰ ਚੁੱਪ ਹੋ ਗਏ ਅੱਗੋਂ, ਫੇਰ ਉਹ ਵਾਪਸ ਆਏ, ਤੇ ਉਹਨੇ ਸਾਰੀ ਗੱਲਬਾਤ ਸੁਣਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਉਹਨਾਂ ਨੇ ਕਿਆ ਵੀ ਤੁਸੀਂ ਜਦੋਂ ਜਾਣਾ ਹੋਵੇ ਤੇ
ਤੁਸੀਂ ਮਤਲਬ, ਅ ਪੈਦਲ ਜਾਣਾ ਫ਼ਿਰ ਲੰਗਰ ਬਣਾ ਕੇ, ਫੇਰ ਗੁਰੂ ਸਾਹਬ, ਫੇਰ ਉਹ ਲੰਗਰ ਦੀ ਪ੍ਰਥਾ ਜਿਹੜੀ ਸ਼ੁਰੂ ਹੋਈ ਸੀ ਫੇਰ ਉ ਉਸ ਤੋਂ ਬਾਅਦ ਈ ਹੋਈ ਸੀ ਨਾ ਜਦੋਂ, ਗੰਡਾ ਤੋੜਿਆ ਤੇ ਉਹਨਾਂ ਨੇ ਆਪਣਾ ਮਿੱਸੇ ਪ੍ਰਸ਼ਾਦੇ ਬਣਾਏ, ਲੈ ਗਏ, ਹਾਂ ਗੰਡੇ ਬਨਾ ਕੇ ਤੇ ਲੱਸੀ ਲੈ ਗਏ, ਗੁਰੂ ਸਾਹਬ ਜੋ ਜਦੋ ਉਹਨਾਂ ਨੇ ਕਿਆ, ਪੈਦਲ ਗਏ, ਪੱਚੀ ਕਿਲੋਮੀਟਰ ਹੈਗਾ ਜੀ ਉਥੋ। ਮੈਂ ਸਾਰੀ ਤਰੀਕੇ ਨਾਲ ਤੇ ਨੀ ਸੁਣਾ ਸਕਦਾ, ਉਹਨਾਂ ਨੂੰ ਤੇ ਪੂਰਾ ਹੁੰਦਾ ਨਾ ਹਿਸਾਬ ਹੁੰਦਾ, ਮੈ ਤੇ ਵਿਚੋ-ਵਿਚੋ ਤੁਆਨੂੰ ਮੇਨ-ਮੇਨ ਗੱਲ ਸੁਣਾ ਰਿਹਾ। ਤੇ ਬੜੀ ਅੱਛੀ ਲੱਗੀ ਮੈਨੂੰ ਸਾਰੀ ਸੁਣ ਕੇ ਬੜਾ ਆਨੰਦ ਮਿਲਿਆ ਵੀ ਵੇਖੋ ਵੀ ਗੁਰੂ ਸਾਹਿਬ ਜੀ ਫਿਰ ਉਹਨਾਂ ਨੇ ਵਰ ਦਿੱਤਾ ਜਦੋ ਗੰਡਾ ਤੋੜਿਆ। ਬਈ ਇੰਝ ਮੁਗਲਾਂ ਦੇ ਸਿਰ ਭੰਨਣਗੇ। ਤੇ ਕਹਿੰਦੇ ਨੇ ਗੁਰੂ ਸਾਹਿਬ ਦਾ ਇੰਨਾ ਮਤਲਬ ਹੈਗਾ ਸੀ ਸਰੀਰ ਦੀਨ ਡੋਲ ਕਹਿੰਦੇ ਨੇ ਬਈ, ਅੰਬਰਸਰ ਦੀ ਜਿਹੜੀ ਗਲੀਆਂ ਹੈਗੀਆਂ ਸੀ ਨਾ। ਉਹ ਨਾਲ ਲੱਗਦੀਆਂ ਹੁੰਦੀਆਂ ਸੀ ਇੰਨਾ ਮਤਲਬ ਉਚੇ ਲੰਬੇ
ਹਾਂ ਇਤਿਹਾਸ ਚ ਲਿਖਿਆ ਐ ਨਾ ਗੜ ਗੱਜ ਚੋੜੀ ਛਾਤੀ ਸੀ ਗੱਜ ਜਿਵੇਂ
ਹਾਂ ਗੱਜ ਚੋੜੀ ਇੱਕ ਗੱਜ ਵੇਖੋ ਕਿੰਨਾ ਹੁੰਦਾ ਜੀ ਬਿਲਕੁਲ ਸਹੀ ਕਹਿ ਰਹੇ ਹੋ। ਇੰਨੀ ਚੋੜੀ ਛਾਤੀ ਸੀ ਜੀ ਉਹਨਾਂ ਦੀ ਬਿਲਕੁਲ। ਕਹਿੰਦੇ ਨੇ ਮਤਲਬ ਵੀ ਗੁਰੂ ਸਾਹਿਬ ਦਾ ਵਜ਼ਨ ਇੰਨਾ ਸੀ। ਕਿ ਕੁਛ ਕਿਲੋਮੀਟਰ ਬਾਅਦ ਘੋੜੇ ਨੂੰ ਬਦਲਣਾ ਪੈਂਦਾ ਸੀ। ਸਾਹ ਚੜ੍ਹ ਜਾਂਦਾ ਸੀ। ਤੇ ਇੰਨਾ ਗੁਰੂ ਸਾਹਿਬ ਦੇ ਉੱਤੇ ਮਤਲਬ ਉਹ ਸੀ ਕਹਿੰਦੇ ਨੇ ਛਟਮ ਪੀਰ ਬੈਠਾ ਗੁਰ ਭਾਰੀ। ਕਹਿੰਦੇ ਸੀ ਉਹ ਮਤਲਬ ਇੰਨਾ ਗੁਰੂ ਸਾਹਿਬ ਮਤਲਬ ਇੰਨਾ ਉਹਨਾਂ ਦਾ ਉਹ ਸੀ।
ਹੂੰ ਬਿਲਕੁਲ ਸਹੀ ਗੱਲ ਹੈ।
ਹਾਂਜੀ ਬਸ ਉਹ ਕਥਾ ਸੁਣੀ ਤੇ ਬੜਾ ਅਨੰਦ ਮਿਲਦਾ ਜੀ ਫਿਰ।
ਤੁਹਾਨੂੰ ਦੱਸਦਾ ਨਾ ਸਟਾਰਟਿੰਗ ਤੋਂ ਕਿਵੇਂ ਗੱਲ ਹੋਈ ਜਦੋਂ ਉਹ ਮਾਤਾ ਗੰਗਾ ਜੀ ਆਪਣਾ
ਹੂੰ।
ਸਰਦੀਆਂ ਦੀ ਤੇ ਆਪਣੀਆਂ ਬੀਬੀਆਂ ਨਾ ਕੱਪੜੇ ਜਿਵੇਂ ਧੁੱਪ ਲਵਾਉਦੀਆਂ ਗਰਮ ਕੱਪੜਿਆਂ ਨੂੰ। ਤੇ ਗਰਮ ਕੱਪੜਿਆਂ ਨੂੰ ਧੁੱਪ ਲਵਾ ਰਹੇ ਸਨ ਤੇ ਬਾਬਾ ਪ੍ਰਿਥੀ ਚੰਦ ਦੀ ਘਰਵਾਲੀ ਉਹਨਾਂ ਦੀ ਜਠਾਣੀ
ਸਮਝ ਗਿਆ ਜੀ। ਹੂੰ ਹੂੰ ਹਾਂਜੀ ਹਾਂਜੀ। ਹਾਂਜੀ ਹਾਂਜੀ ਪਤਾ ਮੈਨੂੰ ਪਤਾ ਐ ਜੀ। ਤੇ ਫੇਰ ਉਹ ਵੀ ਉਹਦੀ ਵੀ ਆਵਾਤ ਮੈਂ ਕਹਿੰਦਾ ਮੈਂ ਮੇਨ ਗੱਲ ਨਹੀਂ ਮੈਂ ਮੈਂ ਸਾਰੀ ਗੱਲਾਂ ਮੈਂ ਆਪ ਸੁਣਾਈਆਂ ਨਹੀਂ। ਮੇਨ ਸਮਝ ਆਈ ਵੀ ਹੈ। ਇਸ ਤਰਾਂ ਇਸ ਤਰਾਂ ਉਹਨਾਂ ਨੇ ਕੀਤਾ। ਤੁਸੀਂ ਦੱਸ ਰਹੇ ਹੋ ਠੀਕ ਕਹਿ ਰਹੇ ਹੋ।
ਫਿਰ ਤੇ ਫਿਰ ਉਹਨਾਂ ਨੇ ਆਪਣਾ ਮਾਤਾ ਗੰਗਾ ਜੀ ਨੂੰ ਉਹ ਆਖਿਆ ਬਈ ਇਹ ਜਿਹੜੇ ਬਿਸਤਰੇ ਸੋਹਣੇ ਸੋਹਣੇ ਨੇ। ਸੋਹਣੇ ਗਲੀਚੇ ਨੇ ਕੰਮ ਵੀ ਆਉਣੇ ਤੇ ਸਾਡੇ ਕੰਮ ਆਉਣੇ। ਹਾਂ ਇਹ, ਹਾਂ, ਹਾਂ ਮਾਤਾ ਗੰਗਾ ਜੀ ਨੂੰ ਆਖਿਆ। ਤੇ ਮਾਤਾ ਗੰਗਾ ਜੀ ਫਿਰ
ਤਾਂ ਉਹਨੂੰ ਉਹਨਾਂ ਨੇ ਹਾਂ। ਜ?
ਸਾਨੇ, ਹੁਣ ਬੇਨਤੀ ਕੀਤੀ ਮਹਾਰਾਜ ਤੁਸੀਂ ਦੇ ਘਰ ਨਹੀਂ ਦਿਓਗੇ ਕੋਈ ਦਾਤ? ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਕਿ ਅਸੀਂ ਨਹੀਂ ਇੱਕ ਵੱਡਾ ਤੇ ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ ਹੈਗੇ ਨੇ ਇਸ ਸਮੇਂ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ। ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਹੈ। ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ ਉਹ ਬੇਨਤੀ ਕਰਨ ਨਾ ਅਰਦਾਸ ਕਰਨ ਤੇ ਤੁਹਾ
ਹਾਂ, ਤੁਹਾਡੇ ਹੋ ਸਕਦੇ ਨੇ।
ਫੇਰ ਫੇਰ ਉਹ ਗਈ ਜਦੋਂ ਬਾਬਾ ਬੁੱਢਾ ਜੀ ਕਹਿਦੇ ਬਈ ਕੀ ਭਾਜੜਾ ਪੈ ਗਈਆਂ ਗੁਰੂ ਦਿਆ ਨੂੰ
ਹਾਂ ਗੁਰੂ ਕਹਿਣਾ ਰੱਥ ਤੇ ਗਏ ਤੇ ਗੁਰੂ ਆਹ ਸਹੀ ਗੱਲ ਹੈ। ਇੰਜ ਹੀ ਸੁਣਾ ਰਹੇ ਸਨ। ਅਅਅ। ਉਹ ਮੈਂ ਕਹਿੰਦਾ ਉਹ ਨਾ ਜਿਵੇਂ ਸੁਣਾਉਂਦੇ ਸਨ ਤੇ ਜਿਵੇਂ ਨਾ ਅੱਖਾਂ ਅੱਗੇ ਆਉਂਦੀ ਹੈ ਉਹ ਗੱਲ। ਜਿਵੇਂ ਇੱਕ ਫਿਲਮ ਚਲਦੀ ਹੁੰਦੀ ਨਾ ਜਿਵੇਂ ਬਈ ਇੱਕ ਬੰਦੇ ਨੂੰ ਲੱਗਦਾ ਵੀ ਇੰਝ ਗੁਰੂ ਸਾਹਿਬ ਨਾਲ ਗੱਲ ਇੰਝ ਉਹਨਾਂ ਨੇ ਉਹਨਾਂ ਨੂੰ ਵਾਰਤਾਣ ਸੁਣਾਇਆ ਫੇਰ ਉਹ ਗਏ ਫੇਰ ਉਹਨਾਂ ਨੇ ਅੱਗੋਂ ਗੱਲ ਕੀ ਤੀ ਉਹ ਫੇਰ ਬੰਦੇ ਤਾਂ ਐ ਜਿਵੇਂ ਮਨ ਟਿਕਿਆ ਰਹਿੰਦਾ ਜਿਵੇਂ ਬੰਦਾ ਨਾ ਵੇਖਦਾ ਪਿਆ ਵੀ ਅੱਖਾਂ ਬੰਦ ਕਰਕੇ ਵੀ ਹਾਂਜੀ ਇੰਝ ਹੋਇਆ। ਫੇਰ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਇੰਝ ਉਹ ਤੇ ਪੂਰੇ ਤਰੀਕੇ ਨਾਲ ਸੁਣਾਉਂਦੇ ਨੇ ਨਾ ਗੱਲ ਤੇ ਬੜੀ। ਕੀ ਮਨ ਨੂੰ ਮਤਲਬ ਮਨ ਟਿਕਦਾ ਉੱਥੇ ਵੀ ਇਜ ਹੁੰਦਾ ਵੀ ਅਸੀਂ ਵੇਖਦੇ ਪਏ ਆ ਉਹਨਾਂ ਨੂੰ। ਕਰਦੇ ਪਏ ਨੇ ਇਝ ਤੇ ਇਝ ਬੋਲਦੇ ਪਏ ਨੇ ਗੁਰੂ ਸਾਹਿਬ ਨੇ ਇਝ ਆਸ਼ੀਰਵਾਦ ਦਿਤਾ ਐਝ ਉਹਨਾਂ ਨੇ ਉਹ ਫੇਰ ਬੜਾ ਉਹ ਮਤਲਬ ਬਹੁਤ। ਮਤਲਬ ਨਾ ਇਹ ਸਮਝੋ ਟਾਈਮ ਦਾ ਪਤਾ ਨੀ ਲੱਗਦਾ ਜਿਸ ਤਰ੍ਹਾਂ ਮਤਲਬ ਸੁਨਾਣ ਵਾਲੇ- ਜਿਹੜਾ ਤਰੀਕਾ ਢੰਗ ਹੋਏ ਨਾ ਅੱਛੇ ਤਰੀਕੇ ਨਾਲ ਤੇ ਸੁਣਨ ਵਾਲਾ ਵੀ ਫੇਰ ਉਹਨੂੰ ਬੜੇ। ਧਿਆਨ ਨਾਲ ਸੁਣਦਾ ਕਿਉਂਕਿ ਇਹ ਵੀ ਹੁੰਦਾ ਨਾ ਮੈਂ ਪਿੱਛੇ ਸਗੋਂ ਭਾਈ ਸਾਹਿਬ ਭਾਈ ਇਹਨਾਂ ਦੀ ਟੱਡੀਆਂ ਵਾਲਿਆਂ ਦੀ ਸੁਣ ਰਿਹਾ ਸੀ ਰਣਜੀਤ ਸਿੰਘ ਟੱ ਰਣਜੀਤ ਸਿੰਘ ਢੱਡਰੀਆਂ ਵਾਲੇ। ਉਹ ਉਹਨਾਂ ਉਹ ਜਿਹੜਾ ਉਹਨਾਂ ਦਾ ਸੁਣਾਉਣ ਦਾ ਤਰੀਕਾ ਨਾ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਹੈਗੇ ਨੇ ਨਾ ਹਾਂ ਉਹਨਾਂ ਦਾ ਸੁਣਾਉਣ ਦਾ ਤਰੀਕਾ ਹਾਂ ਉਹਨਾਂ ਦਾ ਉਹਨਾਂ ਦਾ ਸੁਣਾਉਣ ਦਾ ਤਰੀਕਾ ਮੈਂ ਕਹਿੰਦਾ ਐਸਾ ਨਾ ਜੀ ਕਿ ਬੰਦਾ ਉਹਨਾਂ ਦੀ ਗੱਲ ਅੱਧੀ ਸੁਣੇਗਾ ਨਾ ਤੇ ਉਹ ਪੂਰੀ ਸੁਣਨ ਦਾ ਇੱਛੁਕ ਬਣੇਗਾ, ਇਸ ਤ। ਰੀਕੇ ਨਾਲ ਉਹ ਗੱਲ ਸੁਣਾਉਂਦੇ ਨੇ ਮਤਲਬ ਬੰਦਾ ਕਹਿੰਦਾ ਯਾਰ ਗੱਲ ਸੁਣੀ ਫਿਰ ਉਸ ਤੋਂ ਬਾਅਦ ਬੰਦਾ ਨੂੰ ਇਸਟ ਹੁੰਦਾ ਯਾਰ ਅੱਗੇ ਕੀ ਹੋਏਗਾ ਫ਼ੇਰ ਉਹ ਸੁਣਾਉਣ ਦਾ ਤਰੀਕਾ ਇਹੋ ਜਿਹਾ ਕਿ ਬੰਦਾ ਨਾ ਟੁੱਟ ਤਾਂ ਨਹੀਂ ਫਿਰ ਬੰਦੇ ਦਾ ਧਿਆਨ ਉੱਧਰ ਹੀ ਜਾਂਦਾ ਵੀ ਯਾਰ ਗੱਲ ਇੰਝ ਹੋਈ ਇੰਝ ਹੋਈ ਮੈਂ ਕਈ ਵਾਰੀ ਬੈਠਾ ਖਾਉਦਾ ਨਾ ਜੀ ਤੇ ਮੈਂ ਫੇਿਰ ਉਹਨਾ ਦੀ ਤਾਰਨਾ ਲਾਦਾ ਕਈ ਵਾਰੀ ਫਿਰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬੜਾ ਅੱਛਾ ਉਹਨਾਂ ਵ।
ਕਥਾ ਸੁਣਦੇ ਆਂ ਹਾਂ ਇਤਿਹਾਸ ਤੇ ਬੜਾ ਲਾਸਾਨੀ ਹ ਸਾਡਾ। ਸਾਡਾ ਇਤਿਹਾਸ ਲਸਾਨੀ ਸੁਣ ਕੇ ਛਾਤੀ ਚੋੜੀ ਹੋ ਜਾਂਦੀ ਹੈ
ਚੋੜੀ ਹੋ ਜਾਂਦੀ ਹੈ ਉਸ ਟਾਈਮ ਦੇਖੋ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਅੱਖਾਂ ਚ ਅੱਥਰੂ ਵੀ ਆਉਂਦੇ ਨੇ ਅਹ ਸੀ ਉਹ ਵੀ ਹੁੰਦਾ ਆਖਣਾ ਚ ਅਥਰੂ ਵੀ ਆਉਦੇ ਨੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਸੁਣੀ ਜਾਵੇ ਵੀ ਅਥਰੂ ਵੀ ਆ ਜਾਂਦੇ ਨੇ ਵੀ ਦੇਖੋ ਵੀ ਗੁਰੂ ਸਾਹਿਬ ਨੇ ਇੰਨੀ ਸਾਡੇ ਵਾਸਤੇ ਸ਼ਹਾਦਤਾਂ ਦਿੱਤੀਆਂ ਇੰਨਾ ਮਤਲਬ ਉਹ ਕੀਤਾ ਕੰਡਿਆਂ ਦੇ ਗੁਰੂ ਬੜੀ ਗੱਲ ਬੜੀਆਂ ਉਹ ਸੁਣਉਂਦੇ ਪਏ ਸਾਨੂੰ ਉਸ ਟ ਮੈਂ ਸੁਣਦਾ ਕਈ ਵਾਰੀ ਤੇ ਉਸ ਟਾਈਮ ਦੀ ਗੱਲ ਹੁਣ ਸਾਨੂੰ ਕਈ ਗੱਲਾਂ ਭੁੱਲ ਜਾਂਦੀ ਹੈ ਕਿਉਂਕਿ ਮਾਇੰਡ ਥੋੜਾ ਕਈ ਵਾਰੀ ਬੰਦੇ ਨੂੰ ਨਹੀਂ ਹੁੰਦਾ ਨਾ ਕੰਮਾਂ ਕਾਰ ਉਹ ਭੁੱਲ ਜਾਂਦੇ ਆ ਕਈ ਮੇਨ ਮੇਨ ਗੱਲਾਂ ਸਾਨੂੰ ਯਾਦ ਰਹਿੰਦੀਆਂ ਵੀ ਇਹ ਗੱਲ ਹੈ, ਜੇ ਇਹ ਗੱਲ ਹੈ। ਲੇਕਿਨ ਉਹ ਵਿਸਥਾਰ ਨਾਲ ਸੁਣਾਉਂਦੇ ਨੇ ਸ਼ੁਰੂ ਤੋਂ ਲੈ ਕੇ ਹਾਂ ਉਹ ਬਸ ਜੀ ਇਤਿਹਾਸ ਨਾਲ ਤੇ ਪ੍ਰਮਾਤਮਾ ਨੇ ਆਪੇ ਜੋੜਿਆ ਹੈ ਜੀ।
ਹਮ ਚਲੋ
ਬੱਸ ਜੀ ਉ ਵਾਹਿਗੁਰੂ ਜੋੜਦਾ ਜੀ ਸਾਡੇ ਭਰਾ ਜਿਹੜੇ ਹੈਗੇ ਨੇ ਸਾਡੇ ਵੀਰ ਹੈਗੇ ਨੇ ਰਿਸ਼ਤੇਦਾਰ ਹੈ ਸਾਰੇ ਵੀਰ ਭਰਾ ਜਿਹੜੇ ਹੈਗੇ ਨੇ ਸਾਰੇ ਚੰਗੇ ਰਿਸ਼ਤੇ ਜੁੜੇ ਹੋ ਰਏ ਨੇ ਚੰਗੇ ਰੂਹਾਂ ਆ ਉਹਨਾਂ ਦਾ ਹੀ ਸਾਡੇ ਆਸ਼ੀਰਵਾਦ ਹੈਗੇ ਅਸੀਂ ਵੀ ਸੁਣ ਲੈਂਦੇ ਹਾਂ
ਗੁਰੂ ਘਰਾਂ ਚ ਮੇਲ ਹੋ, ਜਾਂਦਾ ਨਾ ਜਦੋਂ ਜਾਈਏ ਸਾਰੇ ਮਿਲਦੇ ਹੀ ਨੇ ਸਭ।
ਹਾਂਜੀ- ਹਾਂਜੀ, ਬਿੱਲਕੁਲ -ਬਿੱਲਕੁਲ- ਬਿੱਲਕੁਲ ਜੀ।
ਹਾਂ ਮੈਂ ਤਾਂ ਹੀ ਮੈਂ ਕਿਹਾ ਨਾ ਮੈਂ ਉੱਥੇ ਦਰਸ਼ਨ ਕੀਤੇ ਮੈਂ ਥੋੜਾ ਬਿਜੀ ਸੀ ਮੈਂ ਇਧਰੋਂ ਨਿਕਲ ਗਿਆ ਫਿਰ ਮੱਥਾ ਟੇਕ ਕੇ ਨਾ
ਹਾਂ ਠੀਕ ਹੈ ਠੀਕ ਹੈ। ਚਲੋ ਠੀਕ ਹੈ ਫੇਰ ਵੀਰ ਜੀ ਓਕੇ ਓਕੇ
ਮ ਕੀ ਆ ਵੇਖੀ
ਸਤਨਾਮ ਵਾਹਿਗੂਰੁ- ਸਤਨਾਮ- ਵਾਹਿਗੁਰੂ।
ਹੈਲੋ
ਨੀ